ਹੈਲੋ, ਸਾਸੀ ਕਾਲ ਜੀ। ਫਰਕ ਐ ਨਾ ਓ।
ਵਧੀਆ ਤੁਸੀਂ ਦੱਸੋ?
ਬਸ ਵਧੀਆ ਉਹ ਕੀ ਕਰ ਰਹੇ ਸੀ?
ਕੁਛ ਨੀ ਵਿਹਲੇ ਬੈਠੇ ਸੀ ਬਸ
ਅੱਛਾ, ਹੋਰ ਘਰ ਵਗੈਰਾ ਠੀਕ ਨੇ ਸਭ
ਹਾਂਜੀ, ਸਭ ਵਧੀਆ।
ਹੋਰ ਲੰਚ ਦੀ ਤਿਆਰੀ ਹੋ ਗਈ।
ਹਾਂਜੀ ਹੋ ਗਈ, ਹੋ ਗਈ।
ਕੀ ਬਣਾਇਆ।
ਭਿੰਡੀ,
ਤੁਸੀਂ ਬਣਾਇਆ, ਮੰਮਾ ਨੇ?
ਮੰਮਾ ਨੇ।
ਅੱਛਾ, ਚਲੋ ਵਦੀਆ ਹੋਰ ਤੁਹਾਨੂੰ ਫੇਰ ਅ ਤੁਆਡਾ ਫੇਵਰੇਟ ਫੈਸਟੀਵਲ ਕਿਹੜਾ ਐ?
ਦੀਵਾਲੀ।
ਅੱਛਾ, ਤੁਆਡੀ ਲਾਈਫ ਦਾ ਗੋਲ
ਲਾਈਫ ਦਾ ਗੋਲ, ਬਸ ਜ਼ਿੰਦਗੀ ਚ ਕਾਮਯਾਬ ਹੋਣਾ ਬਸ ਸਿੱਧਾ ਈ ਐ।
ਅੱਛਾ, ਹੋਰ ਦੱਸੋ ਕੁਛ ਅਪਣੇ ਬਾਰੇ
ਹੂੰ, ਬਸ ਇਹੀ ਆ। ਹੋਰ ਤੁਸੀਂ ਦੱਸੋ, ਅਪਣਾ ਸਟ੍ਰੀਟ ਫੂਡ ਕੋਈ ਪਸੰਦ ਓ?
ਸਟ੍ਰੀਟ ਫੂਡ ਬਾਈ ਕੋਈ ਨੀ ਐ।
ਫਰੂਟ ਕੋਈ
ਫਰੂਟ ਤਾਂ ਮੈਨੂੰ ਗਰਮੀਆਂ ਚ ਤੇ ਲੀਚੀ ਪਸੰਦ ਐ ਬਸ।
ਅੱਛਾ।
ਹਾਂਜੀ, ਹੋਰ ਤੁਆਨੂੰ ਬੋਲੋ।
ਹੋਰ ਕੋਈ ਵੈੱਬ ਸੀਰੀਜ਼ ਯਾ ਟੀ ਵੀ ਸ਼ੋਅ ਦੇਖ ਦਿਓ ਤੁਸੀਂ?
ਤੇ
ਰ
ਹਾਂਜੀ।
ਦੱਸੋ?
ਮੈਂ ਕਿਆ ਤੁਆਨੂੰ ਕੀ ਪੁਛਯਾ ਸੀ ਮੈ ਫਾਸਟ ਫੂਡ ਪਸੰਦ ਐ।
ਹਾਂਜੀ।
ਕੀ-ਕੀ ਖਾਂਦੇ ਓ।
ਸਭ ਕੁਝ ਪਸੰਦ ਓਦੇ ਤੇ।
ਤੁਆਢਾ ਡੇਲੀ ਰੂਟੀਨ ਕੀ ਐ।
ਡੇਰੇ ਲੁਟੀਨ ਬਸ ਸਵੇਰੇ ਉੱਠੋ। ਚਾਹ ਪਿਓ ਪਹਿਲੇ ਫਿਰ ਹਾਂਜੀ
ਆ ਮੇਰਾ ਵੀ ਆਈ ਐ, ਬੈਡ ਟੀ ਪੀਓ ਪਹਿਲੇ, ਫੇਰ ਉਠੋ।
ਆਹ ਫੇਰ ਕੰਮ ਵਗੈਰਾ ਕਰੋ ਥੋੜਾ ਬਹੁਤ, ਫਿਰ ਨਹਾ ਕੇ ਫਿਰ ਬ੍ਰੇਕਫਾਸਟ ਵਗੈਰਾ ਫੇਰ ਵਿਹਲੇ।
ਸਟੱਡੀ ਹੋ ਗਈ ਤੁਆਡੀ ਕੰਪਲੀਟ।
ਹਾਂਜੀ।
ਹੋਰ ਤੁਆਨੂੰ ਚਾਹ ਪਸੰਦ ਐ ਕੌਫੀ।
ਚਾਹ, ਚਾਹ।
ਪੰਜਾਬੀਆਂ ਨੂੰ ਚਾਹ ਈ ਪਸੰਦ ਹੁੰਦੀ ਐ ਜਾਯਦਾ। ਰਾਤੀ ਵੀ ਪੀ ਕੇ ਸੌਦੇ ਓ ਸਵੇਰੇ।
ਨਈ-ਨਈ ਸਵੇਰੇ ਓਰ ਸ਼ਾਮੀ ਬਸ, ਹਾਂਜੀ। ਹਾਂਜੀ, ਹੁਣ ਤੇ ਠੀਕ ਐ ਮੌਸਮ, ਤੁਆਡੇ ਉੱਤੇ ਕਿਵੇਂ ਐ?
ਅੱਜ ਵਦੀਆ ਐ ਬਸ।
ਠੀਕ ਐ।
ਹੋਰ ਜਦੋਂ ਤੁਸੀਂ ਕੋਈ ਹੋਰ ਜਗਾਂ ਜਾਂਦੇ ਓ ਤੁਆਨੂੰ ਉਸ ਦਾ ਖਾਣਾ ਅੱਛਾ ਲੱਗਦਾ।
ਹਾਂਜੀ, ਠੀਕ ਲੱਗਦਾ ਬਸ।
ਹਾਂ, ਤੁਸੀਂ ਗੋਲਡਨ ਟੈਂਪਲ ਗਏ ਓ?
ਹਾਂਜੀ।
ਹੋਰ ਸਕੂਲ ਟਾਈਮ ਹਾਂਜੀ ਬੋਲੋ
ਤੁਹਾਡੀ ਕੋਈ ਫੇਵਰੇਟ ਮੂਵੀ।
ਮੂਵੀ ਦੇਖਦੀ ਨੀ ਮੈਂ।
ਜਾਂ ਕੋਈ ਸਿੰਗਰ
ਸਿੰਗਰ ਨਹੀਂ ਐ ਮਿਕਸ ਮਿਊਜਿਕ ਸੁਣ ਲੈਂਦੇ ਐ ਜਿਹੜਾ ਪਸੰਦ ਆਜੇ।
ਅੱਛਾ ਅੱਛਾ, ਠੀਕ ਐ।
ਸਾਡਾ,
ਅੱਛਾ,
ਤੁਹਾਡਾ ਫੇਵਰੇਟ ਰੈਸਟੋਰੈਂਟ ਕਿਹੜਾ
ਰੈਸਟੋਰੈਂਟ ਫਾਈਵ ਸਟਾਰ
ਅੱਛਾ, ਔਰ ਤੁਹਾਨੂੰ ਬੁੱਕ ਰੀਡਿੰਗ ਵਗੈਰਾ ਪਸੰਦ ਐ।
ਨਹੀਂ, ਬਿਲਕੁਲ ਵੀ ਨੀ
ਅੱਛਾ ਤੁਹਾਡਾ ਫੇਵਰੇਟ ਫਰੂਟ।
ਫਰੂਟ ਮੈਗੋ।
ਅੱਛਾ,
ਜੀ,
ਹੋਰ ਤੁਸੀਂ ਤੁਹਾਨੂੰ ਕੋਈ ਸਕੂਲ ਟਾਈਮ ਚ ਅਵਾਰਡ ਵਗੈਰਾ ਮਿਲਿਆ ਸੀ।
ਹਾਂਜੀ, ਯੋਗਾ ਦਾ ਮਿਲਿਆ ਸੀ।
ਕਿਹੜੀ ਕਲਾਸ 'ਚ
ਨਾਈਨਥ ਨਾਈਨਥ 'ਚ
ਅੱਛਾ,
ਹਾਂਜੀ।
ਤੁਹਾਡੇ ਕੋਈ ਜੀਵਨ ਦੀ ਐਸੀ ਸਿੱਖ ਜਿਹੜੀ ਤੁਸੀਂ ਭੁੱਲਣਾ ਨੀ ਚਾਦੇ।
ਹੂੰ, ਅਸੀਂ ਸੋਚ ਕੇ ਦੱਸਣਾ ਹੋਏਗਾ ਐ ਤੇ ਥੋੜਾ
ਅੱਛਾ, ਚੱਲੋ ਛੱਡੋ ਫਿਰ ਟਾਈਮ ਲੱਗਜੂਗਾ। ਜਦ ਤੁਸੀਂ ਫਰੀ ਹੁੰਦੇ ਫਿਰ ਕੀ ਕਰਦੇ ਓ?
ਫੋਨ ਚਲਾਣੀ ਆ ਬਸ।
ਅੱਛਾ, ਹੋਰ ਤੁਹਾਨੂੰ ਮਿੱਠੇ ਤਿੱਖੇ ਚ ਕੀ ਪਸੰਦ ਐ।
ਮਿੱਠੇ 'ਚ ਤੇ ਗੁਲਾਬ ਜਾਮੁਣ ਔਰ ਤਿੱਖੇ ਚ ਤੇ ਉਹ ਮੋਮੋਸ ਦੇ ਨਾਲ ਜਿਹੜੀ ਚਟਨੀ ਆਂਦੀ ਆ ਨਾ ਓ ਵਾਲੀ।
ਅੱਛਾ ਸਪੋਰਟਸ ਵਗੈਰਾ ਪਸੰਦ ਨੇ ਤੁਹਾਨੂੰ।
ਹਾਂਜੀ ਹਾਂ,
ਔਰ ਗੇਮ ਵਗੈਰਾ ਤੁਸੀਂ ਕਿਹੜੀ ਖੇਲਦੇ ਹੋ।
ਗੇਮ ਤੇ ਕੋਈ ਵੀ ਨੀ ਖੇਲਦੀ ਮੈਂ ਲੂਡੋ ਕਦੀ ਕਦੀ ਖੇਲ ਲੈਣੇ ਆ।
ਅੱਛਾ ਅੱਛਾ, ਸਭ ਤੋਂ ਜ਼ਿਆਦਾ ਟਾਈਮ ਸਪੈਂਡ ਕਰਨਾ ਕਿਹਦੇ ਨਾਲ ਅੱਛਾ ਲੱਗਦਾ?
ਟਾਈਮ ਸਪੈਡ ਫੋਨ ਨਾਲ ਹੀ। ਕਰਨਾ ਪਸੰਦ ਜ਼ਿਆਦਾ।
ਅੱਛਾ, ਟੀ ਵੀ ਵਗੈਰਾ ਵੇਖਦੇ ਓ?
ਨਹੀਂ।
ਤੁਹਾਡਾ ਪੇੜ ਪੌਦੇ ਬਾਰੇ ਕੀ ਕਹਿਣਾ ਹੈ?
ਕਿਹਦੇ ਬਾਰੇ।
ਪੇੜ ਪੌਦੇ।
ਉਹੀ ਹੈ ਕਿ ਜ਼ਿਆਦਾ ਹੋਗਾ ਉਹ ਉਹਦੇ ਨਾਲ ਸਾਡਾ ਹੀ ਫ਼ਾਇਦਾ ਹੈਗਾ।
ਹਾਂਜੀ।
ਬਸ।
ਅੱਜ ਬਾਰਿਸ਼ ਐ ਤੇ ਉਹਨਾਂ ਨੂੰ ਰਾਹਤ ਮਿਲਦੀ ਹੋਣੀ ਐ।
ਹਾਂਜੀ-ਹਾਂਜੀ।
ਬਚਾਰੇ ਰੋ ਰੋਜ਼ ਦੁਪਹਿਰੇ ਸੁੱਕ ਜਾਂਦੇ ਨੇ ਮੁਰਝਾ ਜਾਂਦੇ ਨੇ ਅੱਜ ਉਹਨੂੰ ਸਈ, ਹਾਂਜੀ, ਸਹੀ ਫਿਲ ਹੋ ਰਿਹਾ ਹੋਣਾ।
ਹਾਂਜੀ,
ਹੋਰ ਦੱਸੋ।
ਹੋਰ ਤੁਹਾਡੀ ਕੋਈ ਡਰੀਮ ਡੈਸਟੀਨੇਸ਼ਨ ਹੈਗੀ ਐ ਜਿੱਥੇ ਤੁਸੀਂ ਜਾਣਾ ਚਾਦੇ ਹੋ।
ਅਸੀਂ ਘੁੰਮਣਾ ਹੀ ਪਸੰਦ ਕਰਦੇ ਹਾਂ ਬਸ ਜਿੱਥੇ ਮਰਜ਼ੀ ਘੁੰਮਾ ਲਓ।
ਅੱਛਾ।
ਜਿੱਥੇ ਮਰਜੀ ਕਮਾ ਲੋ ਜਿੱਥੇ ਜਾਣਾ ਹੈ, ਜੋ ਕੋਈ ਕਹਿੰਦਾ ਇੱਥੇ ਚਲੋ-ਚਲੋ। ਮਨਾ ਨੀ ਕਰਨਾ ਬਸ ਕਦੇ ਵੀ। ਨ ਮਰੂਦਾ। ਹੋਰ ਤੁਹਾਨੂੰ ਪੈਟ ਕੋਈ ਪਸੰਦ ਹੈ, ਜਾਨਵਰ ਕੋਈ ਐਨੀਮਲ।
ਹਾਂਜੀ ਸਭ ਵੀ ਪਸੰਦ ਹੈ।
ਹੋਰ ਤੁਹਾਡਾ ਸਭ ਤੋਂ ਪਹਿਲਾਂ ਸਕੂਲ ਕਿਹੜਾ ਸੀ?
ਮੇਰਾ ਆ ਰ
ਸਾਰੇ ਕਹਿੰਦੇ ਪੜੋ ਤੁਸੀਂ।
ਹਾਂਜੀ।
ਕੋਈ ਤੁਹਾਡੀ ਬਚਪਨ ਦੀ ਯਾਦ।
ਬਚਪਨ ਦੀ ਯਾਦ, ਹਾਲੇ ਤੱਕ ਤੇ ਨਹੀਂ ਆ ਕੋਈ ਪਤਾ ਹੀ ਨਹੀਂ ਮੈਨੂੰ।
ਦਾ ਉਪਸ ਜਾ ਹੋਰ ਤੁਸੀਂ ਕੱਪੜੇ ਵਗੈਰਾ ਕਿੱਥੋਂ ਲੈਂਦੇ ਹੋ?
ਮੈਂ ਮ ਜੂਡੀਓ ਤੋਂ ਯਾਰ ਮੀਸ਼ੋ ਯਾਰ ਔਰ ਵਿਸ਼ਾਲ ਮੈਗਾਮਟ ਹੋ ਗਿਆ।
ਅੱਛ ਤੁਹਾਡੇ ਘਰ ਦੇ ਖੋਲ ਆ ਵੀਸ਼ਾਲ ਮੈਗਾ ਮਾਰਟ?
ਹਾਂਜੀ।
ਵਧੀਆ।
ਹਾਂਜੀ।
ਪੜ੍ਹਾਈ ਵਗੈਰਾ ਪਸੰਦ ਸੀ ਜ਼ਾਨੂੰ ਕਿ ਨਹੀਂ?
ਨਹੀਂ।
ਹਾਂਜੀ।
ਨਹੀਂ।
ਫੇਰ ਕੋਲੇਜ ਵਗੈਰਾ ਕਰਨਾ।
ਹਾਂਜੀ ਉਹ ਤੇ ਕਰਨਾ ਹੀ ਹੈ।
ਜ ਮੈਂ ਕਿਹਾ ਪੜ੍ਹਾਈ ਪਸੰਦ ਨਹੀਂ ਹੈ, ਨਾ ਮੈਨੂੰ।
ਨਹੀਂ ਕੋਲੇਜ ਤੋਂ ਬਾ ਟਾਈਮ ਪਾਸ ਹੀ ਹੈ ਬਸ।
ਅੱਛਾ।
ਹਾਂਜੀ।
ਚਲੋ ਵਧੀਆ ਹੈ, ਹੋਰ ਕੀ ਕਰਨਾ ਕੋਲੇਜ ਕੀ ਲੋਗੇ?
ਬੀਏ ਹੀ ਲਾਗੇ।
ਅੱਛਾ ਸਬਜੈਕਟ ਹੋ ਗਏ ਤੁਹਾਡੇ?
ਨਹੀਂ ਹਲੇੇ ਤਾਂ ਐਡਮਿਸ਼ਨ ਹੋਏਗਾ, ਨਾ ਤੇ ਉਹਦੇ ਸਿਲੈਕਟ ਕਰਨੇ ਆਪਾਂ।
ਨਹੀਂ ਪਹਿਲੇ ਵੀ ਤਾਂ ਕਰਦੇ ਆ ਨਾ ਕਿ ਜਦੋਂ
ਉਹ ਤੇ ਟੈਂਪਰੇਰੀ ਉਹ ਤੇ ਟੈਂਪਰੇਰੀ ਕਰਵਾਏ ਨਾ ਉਹਨਾਂ ਨੇ ਉਹ ਕਹਿੰਦੇ ਸੀ ਕਿ ਅੰਦਰ ਜਦੋਂ ਐਡਮਿਸ਼ਨ ਹੋਏਗਾ ਤਾਂ ਚੇਂਜ ਕਰ
ਅੱਛਾ ਉਹਵੇੈਂ ਕੁਛ ਤਾਂ ਸੋਚਿਆ ਹੋਣਾ ਕੀ ਲੈਣਾ ਹੈ
ਉਹ ਉਹ ਤੇ ਜਿਹੜੇ ਸਕੂਲ ਵਿੱਚ ਹੈਗੇ ਸੀ ਨਾ ਸਬਜੈਕਟ
ਹਾਂਜੀ, ਹਾਂ ਉਹ ਤਾਂ ਸਹੀ ਰਹੇਗਾ ਕਿਉਂਕਿ ਤੁਸੀਂ ਤੁਹਾਨੂੰ ਉਹਦੇ ਬਾਰੇ ਨੌਲੇਜ ਵੀ ਹੈ
ਹਾਂਜੀ,
ਅਗਰ ਕੋਈ ਹੋਰ ਲੋਕ ਆ ਉਹਦੇ ਵਿੱਚ ਨੌਲੇਜ ਨਹੀਂ ਹੈ, ਤੁਹਾਨੂੰ ਫਿਰ ਟਾਈਮ ਲੱਗੇੂਗਾ ਸਮਝ ਨੂੰ ਸਮਝਣਾ ਉਹਨਾਂ ਵੀ, ਹੋਰ ਤੁਹਾਡੀ ਫਰੈਂਡਸ ਵਗੈਰਾ ਵੀ ਤੁਹਾਡੇ ਨਾਲ ਹੀ ਜਾ ਰਹੇ ਨੇ ਉਸ ਕੋਲੇਜ ਚ
ਹਾਂਜੀ ਥੋੜ੍ਹੀ ਬਹੁਤੀ ਹੈ ਬਸ,
ਅੱਛਾ ਤੁਹਾਡੀ ਕੋਈ ਫੇਵਰੇਟ ਸੋਰੀ ਬੈਸਟ ਫਰੈਂਡ
ਹੈ ਇੱਕ ਹੈ ਬਸ ਨਿਧੀ ਹੈ।
ਅੱਛਾ ਚਲੋ ਵਧੀਆ, ਹੋਰ ਤੁਹਾਨੂੰ ਪਹਾੜਾ ਵਗੈਰਾ ਜਾਣਾ ਅੱਛਾ ਲੱਗਦਾ,
ਹਾਂਜੀ
ਹੋਰ ਘੁੰਮਣ ਕਿਥੇ ਗਏ ਸੀ ਇਥੇ ਇਰ ਸੇ ਨੀਚੇ ਆਏ ਓਰੇਜ ਉਹ ਕਿੱਥੇ ਆ ਓਰੇਜ
ਮਨੀਕਰਨ ਕੁੱਲੱਲੂ ਮਨਾਲੀ ਹੈ ਨਾ
ਹਾਂਜੀ ਯਹਾ ਪਰ ਪਰਪਲ ਹੋਏਗਾ ਔਰ ਏਕ ਔਰ ਕਲਰ ਹੋਏਗਾ ਅੱਛਾਰ ਫੈਮਿਲੀ ਨਾਲ ਗਏ ਸੀ ਆ ਫਰੈਂਡਸ ਨਾਲ
ਰਿਲੇਟਿਵਸ ਨਾਲ ਹੀ ਗਏ ਸੀ ਬਸ
ਅੱਛਾ ਅੱਛਾ
ਹਾਂਜੀ
ਤੁਹਾਡਾ ਡਰੀਮ ਕੀ ਹੈ
ਮੇਰਾ ਡਰੀਮ ਹਮ ਦੱ ਸੋਚਨਾ ਪਏਗਾ ਆਲੇ
ਅੱਛਾ ਹੋਰ ਫਿਊਚਰ ਪਲੈਨ ਕੋਈ ਤੁਹਾਡਾ
ਮੇਰਾ ਫਿਊਚਰ ਪਲਨ ਬਸ ਹੈ ਵੱਡੇ ਕਿ ਬਸ ਐਡਾ ਪੈਸਾ ਕਮਾਉਣਾ ਕਿ ਆਪਣੇ ਜੋਗੇ ਹੋ ਜਾਈਏ ਬਸ ਕਾਮਯਾਬ ਹੋਣਾ
ਹਾਂਜੀ ਹਾਂਜੀ ਹੋਰ ਤੁਹਾਨੂੰ ਕੁਕਿੰਗ ਵਗੈਰਾ ਪਸੰਦ ਹੈ ਹਾਂਜੀ ਹੈਲੋ ਹੈਲੋ
ਹਾਂਜੀ
ਮੈਂ ਕਿਹਾ ਕੁਕਿੰਗ ਪਸੰਦ ਹੈ ਤੁਹਾਨੂੰ
ਹਾਂਜੀ
ਹੋਰ ਕੀ ਕਹਿੰਦੇ ਬੀਟਾ ਤੁਹਾਡਾ ਦਿਨ ਅੱਜ ਦਾ
ਅੱਧੋ ਦਿਨ ਵਧੀਆ ਸੀ
ਮੌਸਮ ਠੰਡਾ ਕੁਛ ਗਰਮੀ ਵੀ ਘੱਟ ਲੱਗ ਰਹੀ ਹੋਣੀ ਹੈ
ਹਾਂ ਗਰਮੀ ਹੈ ਪਰ ਘੱਟ ਹੈ
ਹਾਂ ਹੋਰ ਸਕੂਲ ਵਗੈਰਾ ਚੰਗਾ ਲੱਗਦਾ
ਠੀਕ ਸੀ ਬਸ